ਹਾਂ।
ਹਾਂਜੀ, ਸਤਿ ਸ਼੍ਰੀ ਅਕਾਲ ਜੀ
ਹਾਂਜੀ, ਸਤਿ ਸ੍ਰੀ ਅਕਾਲ, ਕੀ ਹਾਲ, ਚਾਲ ਜੇ
ਠੀਕ, ਤੁਸੀਂ ਦੱਸੋ ਹੋਰ, ਕੀ ਕਰੇ ਜਾਂਦੇ
ਹਾਂਜੀ, ਕੁਛ ਨੀ ਬਸ, ਬੈਠੇ ਹ ਫ੍ਰਰੀ ਹੋ ਕੇ, ਅਜੇ ਹੁਣੇ
ਅੱਛਾ ਜੀ, ਹੋਰ ਲੰਚ-ਲਚ ਕਰ ਲਿਆ
ਹਾਂਜੀ, ਹਾਂਜੀ ਕਰ ਲਿਆ
ਲੰਚ ਕਰ ਲਿਆ ਜੀ
ਹਾਂਜੀ- ਹਾਂਜੀ, ਕਰ ਲਿਆ ਜੀ, ਤੁਸੀਂ ਦੱਸੋ
ਹਾਂ, ਨਹੀਂ ਹਜੇ ਨਹੀਂ ਕੀਤਾ, ਹਜੇ ਕਰਨਾ ਸੀ ਹੋਰ ਕੀ ਖਾਧਾ ਹੋ ਲੰ ਜਾ ਇ ਹੋ ਤੁਸੀਂ
ਅਸੀਂ, ਛੋਲੇ ਬਣਾਏ ਸੀ ਕਾਲੇ ਵਾਲੇ ਚਣੇ
ਅੱਛਾ- ਅੱਛਾ ਕਾਲੇ ਵਾਲੇ ਚਣੇ ਖਾਧੇ, ਅੱਛਾ ਜੀ ਹੋਰ ਬੱਚੇ ਠੀਕ- ਠਾਕ, ਤੁਹਾਡੇ ਘਰ ਜੇ
ਹਾਂਜੀ- ਹਾਂਜੀ ਵਧੀਆ ਜੀ, ਸਭ ਵਧੀਆ, ਤੁਸੀਂ ਸੁਣਾਓ ਹਾਂਜੀ, ਹੁਣ ਤਾਂ ਖਤਮ ਵੀ ਹੋਣ, ਖਤਮ ਵੀ ਹੋਣ ਵਾਲੀਆਂ ਨੇ ਹਾਂਜੀ ਹਾਂਜੀ, ਅੱਛਾ ਜੀ ਚਲੋ ਅੱਜ ਨਾ ਅਸੀਂ ਗੱਲ ਹੈਨਾ ਮੈਂ ਨਾ ਇੱਕ, ਇਲੈਕਟ੍ਰਿਕ, ਮਤਲਬ ਐਕਟਿਵਾ ਲੈਣ ਦੀ ਸੋਚ ਰਹੀ ਸੀ ਇੱਕ ਐਕਟਿਵਾ ਹੈ ਤੇ ਚਲੋ ਹੈਗੀ ਆ, ਓਹਨਾ ਕੋਲ ਹਨਾ ਪੈਟਰੋਲ ਵਾਲੀ ਆ, ਤੇ ਅੱਜ -ਕਲ ਕਹਿੰਦੇ ਇਲੈਕਟ੍ਰਿਕ, ਐਕਟਿਵਾ ਵੀ ਆਈ ਹੋਈ ਆ ਸਕੂਟਰ, ਹਨਾ ਹੋ ਗਿਆ ਏ ਦੱਸ ਸਕਦੇ ਹੋ, ਉਹ ਲੈਣੀ ਮਤਲਬ ਵਧੀਆ ਵਾ ਕਿ, ਨਹੀਂ
ਨਹੀਂ- ਨਹੀਂ ਲੈਣੀ ਚਾਹੀਦੀ, ਕਿਉਂਕਿ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਪਤਾ ਪੈਟਰੋਲ ਕਿੰਨੇ, ਮਹਿੰਗੇ ਕਰ ਤਾਂ ਨਾ, ਪੈਟਰੋਲ ਕਿੰਨਾ ਮਹਿੰਗਾ ਕਰਤਾ ਇਹਨਾਂ ਨੇ, ਤੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਜੋ ਜੋ ਅੱਗੇ ਗਾਂ ਆਉਣਾ। ਸਮਾਨ ਆ ਉਹਨਾਂ ਨੇ ਮਹਿੰਗਾਈ ਵਧਾਈ ਜਾਣੀ ਹਨਾ ਇਹਨੂੰ ਚੰਗਾ ਆਪਣਾ ਬੱਤੀ ਦਾ ਇਹ ਹੈ। ਕਿ ਭਗਵੰਤ ਮਾਨ ਨੇ ਬੱਤੀ ਵੀ ਫ੍ਰੀ ਕੀਤੀ ਹੈ ਉਤੋਂ ਹਨਾ ਇਹ ਇਲੈਕਟ੍ਰਿਕ। ਬੱਤੀ ਤੇ ਚਾਰਜਿੰਗ ਚਾਰਜਿੰਗ ਤੇ ਚੱਲਦੀ ਹੈਾ ਸੌ ਕਿਲੋਮੀਟਰ ਆਰਾਮ ਨਾਲ ਚੱਲ ਜਾਂਦੀ ਹੈ। ਤੇ ਆਪਣ ਸਹੀ ਚ ਸਹੀ ਗੱਲ ਹੈ ਕਿ ਆਪਾਂ ਲ। ਗੱਡੀ ਲੈਣੀ ਚਾਹੀਦੀ ਹੈ ਹਰ ਇੱਕ ਘਰ ਚ ਮੇਰੇ ਹਿਸਾਬ ਨਾਲ ਮੇਰੇ ਹਿਸਾਬ। ਨਾ ਹਰ ਇੱਕ ਘਰ ਦੇ ਵਿੱਚ ਇੱਕ ਗੱਡੀ ਹੋਣੀ ਚਾਹੀਦੀ ਆ।
ਕਹਿੰਦੇ ਆ ਨਾ ਨੁਕਸਾਨ ਵੀ ਹੋ ਜਾਂਦੇ ਜਿਸ ਤਰ੍ਹਾਂ ਅੱਜ ਕੱਲ੍ਹ ਸੜ ਬੜੀਆਂ ਜਾਂਦੀਆਂ ਜੇ ਬੈਟਰੀਆਂ। ਤੇ ਬੈਟਰੀ ਦੀ ਬਹੁਤ ਮਹਿੰਗੀ ਆ ਹਾਂਜੀ।
ਕੀ। ਮੈਂ ਮੰਨਦਾ ਵਾਂ। ਕਿਤਲਬ ਕਿ ਹੁਣ ਆਪਾਂ ਨੂੰ ਜਿਸ ਹਿਸਾਬ ਨਾਲ ਜਿਵੇਂ ਕਿ ਗਰਮੀ ਜਿੱਦਾਂ ਵੱਧਦੀ ਪਈ ਹਨਾ। ਗਰਮੀ ਵਧਣ ਕਰਕੇ ਆਪਣਾ ਉਤੋਂ ਬੈਟਰੀ ਹੁੰਦੀ ਆ ਵਾ ਹੀਟ ਹੁੰਦੀ ਆ। ਹੀਟ ਦੇ ਕਾਰਨ ਆਪਣਾ ਨੁਕਸਾਨ ਜ਼ਿਆਦਾ ਹੋ ਜਾਂਦਾ ਹਨਾ ਹੀ।
ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ।
ਜਿਸ ਤਰ੍ਹਾਂ ਤੁਹਾਨੂੰ ਪਤਾ ਗਰਮੀ ਕਿੰਨੀ ਜ਼ਿਆਦਾ ਪੈ ਜਾਂਦੀ ਹੈ ਦੋ ਪਾਸੇ।
ਹਾਂਜੀ ਬਹੁਤ ਹੀ ਜਿਆਦਾ ਗਰਮੀ ਉਹ ਕਹਿੰਦੀ ਨਾ ਇੱਕ। ਕਿਤੇ ਸੇਕ ਦੇ ਨਾਲ ਵੀ ਇਹਨਾਂ ਚੀਜ਼ਾਂ ਦੇ ਉੱਤੇ ਇਫੈਕਟ ਪੈਂਦਾ ਵਾ ਹਨਾ ਅਗਰ ਸੇਕ ਜ਼ਿਆਦਾ। ਹੋ ਜਾੇ ਤੇ ਫੇਰ ਉਹ ਵੀ ਬੈਟਰੀ ਸੜਾਉਂਦਾ ਡਰ ਹੈ ਕਿਉਂਕਿ ਇਹ ਤਾਂ ਚੀਜ਼ ਮੇਰੀ ਅੱਖੀ ਦੇਖੀ ਹੋਈ ਨਾ ਕਿ ਇੱਕ। ਇਨਸਾਨ ਦੀ ਬੈਟਰੀ। ਸਾਡੇ ਬਾਜ਼ਾਰ ਦੀ ਗੱਲ ਹੈ ਉਹ ਜਿ ਸਮਾਨ ਲੈਣ ਵ। ਦੁਕਾਨ ਦੇ ਵਿੱਚ ਵੜਿਆ ਹੀ ਹੈ ਦੁਕਾਨ ਚ ਜਦੋਂ ਬਾਹਰ ਨਿਕਲ ਉਹਦੀ ਐਕਟਿਵਾ ਦੇ ਵਿੱਚ ਧੂੰਆਂ ਨਿਕਲ ਰਿਹਾ ਸੀ। ਕਿਉਂਕਿ ਤੂੰ ਪਹਿਲਾਂ। ਠੀਕ ਹੈ ਧੂੰਆਂ ਨਿਕਲਦੇ ਨਿਕਲਦੇ ਮਤਲਬ ਇੱਕਦਮ ਹੀ ਉਹਦੀ ਬੈਟਰੀ ਦੇ ਵਿੱਚ ਇੰਨੀ ਅੱਗ ਪਿਛਲੀ ਸਾਈਡ। ਮਚੀ ਸਾਰੀ ਐਕਟੀਿਵਾ ਹੋ ਤੇ ਸੜਕੀ।
ਅੱਛਾ ਜੀ ਲਾ ਉਹਨਾਂ ਨੇ ਪੇਲਾ ਹੀ। ਕਦੇ ਧੋਪਣਾ ਹੀ। ਟ ਹੋ ਗਈ ਉਹ ਹੀਟ ਹੋਣ ਦੇ ਕਰਕੇ ਬੈਟਰੀ। ਪਾਰਕ ਹੋ ਗਈ ਤਾਰ ਪਾਰਕ ਹੋ ਗਈ ਹੋਣੀ ਹੈ ਤੇ ਉਹਦੇ ਕਰਕੇ ਅੱਗ ਲੱਗ ਗਈ ਗੱਡ ਨੂੰ।
ਹਾਂਜੀ।
ਚਲੋ, ਐ ਕੀ ਆਪਣਾ ਜਾਨੀ ਨੁਕਸਾਨ ਨੀ ਕੋਈ ਹੋਇਆ, ਹਨਾ। ਤੁੱਪੇ ਗੱਡੀ ਔਨਾਂ ਨੇ, ਲਾਈ ਆਪਣਾ ਚਲੋ ਨੇ, ਕਿਨੇ ਦੀ ਤਾਨੁ ਪਤਾ ਐ।
ਤੇ ਪੈਹੇ ਅਸੀਂ, ਹਨਾ ਖਰਚੇ, ਬਟ ਔਸ ਚੀਜ਼ ਦਾ ਤਾਂ ਹਾਡਾ ਨੁਕਸਾਨ ਹੋ ਗਿਆ ਨਾ, ਕਿਉਂਕਿ ਅੱਜ-ਕੱਲ੍ਹ ਔ ਚੀਜ਼ਾਂ ਦੀ। ਬੈਟਰੀ ਵੀ ਬੋਤ ਮੈਂਗੀ ਆ ਹਨਾ।
ਹਾਂਜੀ-ਹਾਂਜੀ, ਏ ਤੇ ਹੈ।
ਕਿਉਂਕਿ, ਆਪਣਾ ਕੰਪਨੀ ਵਾਲਿਆਂ ਨੂੰ, ਫੇਰ ਏ ਆਪਾਂ ਨੂੰ ਕੰ। ਕੰਪਨੀ ਵਾਲਿਆਂ ਨੂੰ, ਏ ਕਰਨਾ ਚਾਈਦਾ ਕਿ ਕੰਪਨੀ ਵਾਲੇ ਦੇਖ। ਕੀ ਅਪਣਾ ਗੱਡੀਆਂ, ਅਪਣਾ ਲੈ ਕੇ ਆਣ, ਅਪਣਾ ਹਨਾ। ਔ ਵੀ ਤਾਨੂੰ ਪਤਾ, ਕਿੰਨੀਆਂ ਮੈੰਗੀਆਂ ਮਿਲਦਿਆਂ, ਐਕਟੀਵਾ ਮਿਲਦੀਆਂ ਹਨਾ।
ਹਾਂਜੀ।
ਫੇਰ ਏਕ ਸਾਬ ਨਾਲ, ਫੇਰ ਆਪਾਂ ਨੂੰ ਫੇਰ ਦੋਨੇ। ਇੱਕ ਪਾਸੇ, ਹੈਗਾ ਵਾ ਕਿ ਏੱਕ ਪਾਸੋਂ ਫੈਦਾ ਵੀ, ਏਕ ਪਾਸੋ ਨੁਕਸਾਨ ਵੀ ਐ ਜੀ।
ਰੋਕ ਗਿਆ। ਹੁੰ-ਹੁੰ, ਬਿਲਕੁਲ ਸਈ, ਹਾਂਜੀ।
ਪਾ ਪਟਰੋਲ ਵਾਲੀ ਸਈ ਲ
ਪੈਟਰੋਲ ਵਾਲੀ, ਹਾਂਜੀ, ਹੈ ਤੇ ਵੈਸੇ ਪਟਰੋਲ ਵਾਲੀ ਕੈਂਦੇ ਵਧਿਆ ਐ, ਪਰ ਏ ਔਦੇ ਚ ਏ ਐ ਕਿ ਹੁਣ ਅਜ-ਕਲ੍ਹ ਪਟਰੋਲ, ਜਿਸ ਤਰਾਂ ਲੜਾਇਯਾ ਲਗੀਆ ਹੋਈਆ ਸੀ, ਹਨਾ। ਜੰਗ ਦੇ ਹਾਲਾਤ ਬਣੇ ਹੋਏ ਸੀ, ਏਨਾਂ ਚੀਜ਼ਾਂ ਕਰਕੇ। ਏ ਵੀ, ਹਨਾ। ਕਿ ਖ਼ਰਚਾ ਬੋਤ, ਪੈਟਰੋਲ ਬੋਤ ਮੇੰਗਾ ਹੋ ਗਿਆ। ਕਿਤੇ ਮਿਲਣ ਨੀ ਸੀ ਦਿਆ, ਤੇ ਉੱਤੋਂ ਪੈਟਰੋਲ ਮੇਂਗਾ ਈ ਬੋਤ ਹੋ ਗਿਆ ਐ, ਹਨਾ।
ਹੁੰ।
ਇਹ ਚੀਜ਼ ਹੋ ਜਾਂਦੀ ਏ, ਨਾ।
ਹਾਂਜੀ।
ਹਾਂਜੀ। ਤੇ, ਏਦੇ ਕਰਕੇ, ਬੈਨੀਫਿਟ, ਤੇ ਚਲੋ ਹਾਨੂੰ ਦੋਹਾਂ ਚੀਜ਼ਾਂ ਤੋਂ ਹੀ ਹੈਗਾ ਵਾ।
ਹਾਂਜੀ-ਹਾਂਜੀ, ਬੈਨੀਫਿਟ ਤੇ ਆਪਾਂ ਨੂੰ ਦੋਨਾਂ ਚੀਜ਼ਾਂ ਦਾ ਹੈਗਾ, ਪਰ ਏ ਕਿ, ਨੀ ਹੈਗਾ ਵਾ। ਬੈਨੀਫਿਟ ਵੀ ਹੈਗਾ ਆਂ, ਨੁਕਸਾਨ ਵੀ ਹੈਗਾ।
ਹਾਂਜੀ।
ਹਾਂਜੀ-ਹਾਂਜੀ। ਔਰ
ਹਾਂਜੀ ਜੀ, ਠੀਕ ਐ ਜੀ, ਬਸ ਇਹੋ ਅਡਵਾਈਸ ਲੈਣੀ ਸੀ, ਤੁਆਡੇ ਕੋਲ ਕੇ ਚਲੋ ਹਾਂਜੀ, ਅਸੀਂ ਐਕਟਿਵਾ ਲੈਣੀ ਸਾਡੇ ਲੀ ਠੀਕ ਹੈ, ਯਾਂ
ਹਾਂਜੀ-ਹਾਂਜੀ, ਕਿਉਂਕਿ ਗਰਮੀ, ਤਾਨੂੰ ਪਤਾ, ਗਰਮੀ, ਪਿਛਲੀ ਵਾਰ ਨਾਲੋਂ ਵੀ ਤੋਂ ਬਾਦ, ਜਾਦਾ ਗਰਮੀ ਪੈ, ਰੀ ਐ ਜੀ।
ਹਾਂਜੀ, ਬੋਤ ਜ਼ਾਦੀ ਔ। ਪਤਾ ਨੀ, ਅਲਨੀਨੋ ਕਰਕੇ ਕੁਛ ਹੈ। ਕੁਛ ਤਾਂ ਹੈਗਾ ਐ, ਜਿਹੜਾ, ਹਨਾ, ਕੈ ਰੇ ਨੇ। ਹਾਂਜੀ।
ਹਾਂਜੀ, ਸਮਾਂ ਵੀ ਵੇਖੋ, ਕਿੰਨਾ ਤੇਜ-ਤੇਜ ਲੰਘ ਰਿਆ ਨਾ, ਹਨਾ।
ਹਾਂਜੀ-ਹਾਂਜੀ, ਸਮਾਂ ਬੋਤ ਤੇ ਅੱਜ-ਕੱਲ੍ਹ, ਪਤਾ ਈ ਨੀ, ਜੀ ਲੱਗਦਾ।
ਹਾਂਜੀ-ਹਾਂਜੀ। ਇਹ, ਤੇ ਦਿਨ ਦਾ ਤਾਂ ਪਤਾ ਨੀ ਨਾ ਚੱਲਦਾ। ਕਿ ਕਦ ਦਿਨ ਹੋ ਜਾਂਦਾ, ਕਦੋਂ ਰਾਤ ਹੋ ਜਾਂਦੀ ਐ।
ਹਾਂਜੀ।
ਹਾਂਜੀ, ਸਮਾਂ ਬੋਤ ਜਾਦਾ ਤੇਜ਼ ਚੱਲਦਾ ਏਸ ਟੈਮ ਤੇ, ਹਫ਼ਤੇ ਦਾ ਨੀ ਮਤਲਬ ਕਿ ਪਤਾ ਲੱਗਦਾ ਕਿ ਕਿਆ, ਇਸ ਬਾਰ, ਆਪਾਂ, ਪਿੱਛੀ ਜੀ ਗੱਲ ਐ। ਅੱਜ ਮੈਂ, ਮਤਲਬ, ਕੇ ਸਮਝ ਸੋਚਣ ਦਾ ਕਿ ਅੱਜ, ਅਹ ਮੰਗਲਵਾਰ ਹੈਗਾ ਵਾ। ਤੇ ਪਰ, ਜਦੋਂ ਮੈਨੂੰ ਪਤਾ ਲੱਗਾ ਕਿ, ਅੱਜ ਸ਼ਨੀਵਾਰ ਜਿਵੇ 'ਚ ਮਹਿਸ ਆ ਮੇਰਾ ਪਤਾ ਨੀ ਚੱਲਦਾ, ਹਾਂਜੀ ਉਹ ਟੈਕਨੋਲੋਜੀ ਵੀ, ਤੁਹਾਨੂੰ ਪਤਾ, ਕੀ ਹਨਾ ਟੈਕਨੋਲੋਜੀ, ਆ ਗਈ ਏ
ਹਾ ਚਲੇ ਗਈ ਆ ਅੱਜ -ਕੱਲ ਦੀ ਟੈਕਨੋਲੋਜੀ ਬੋਹਤ ਸਾਡੀ, ਵਾਧਾ ਹੋਇਆ ਹੈ ਹਰ ਇੱਕ ਚੀਜ਼ ਵਿੱਚ
ਹਾਂਜੀ, ਜਿਹੜੀ ਚੀਜ਼ਾਂ ਦਾ ਬ ਬੱਚਿਆਂ ਨੂੰ, ਤੁਸੀਂ ਮੰਨ ਕੇ ਚਲੋ ਕਿ ਬੱਚਿਆਂ ਨੂੰ ਇੰਨੀ ਨੌਲੇਜ ਹੈਗੀ ਫੋਨਾਂ ਬਾਰੇ ਹਨਾ ਹਰ ਇੱਕ ਚੀਜ਼ ਬਾਰੇ, ਜੇੈਹੜੀ ਚੀਜ਼ ਦੀ ਸਾਨੂੰ ਨੀ ਨਾ ਨੌਲੇਜ ਹੋਏਗੀ, ਉਹ ਬੱਚਿਆਂ ਨੂੰ
ਹਾਂ-ਹਾਂ ਹਰ ਇੱਕ ਚੀਜ਼ ਦੀ ਨੌਲੇਜ ਹੁੰਦੀ ਆ, ਅੱਜ ਕੱਲ੍ਹ ਦਾ ਜਨਰੇਸ਼ਨ ਕਹਿੰਦੇ ਬਹੁਤ, ਜਿਵੇਂ- ਜਿਵੇਂ ਟਾਈਮ ਫਾਸਟ ਚੱਲਦਾ ਪਿਆ, ਉੱਦਾਂਦਾਂ ਸਾਡੀ ਜਨਰੇਸ਼ਨ ਵੀ ਬਹੁਤ ਫਾਸਟ- ਫਾਸਟ ਚਲੰਦੀ ਹੈ।
ਹਾਂਜੀ।
ਹਾਂਜੀ ਇਹ ਚੀਜ਼ਾਂ ਹੋ ਜਾਂਦੀਆਂ ਚਲੋ ਬਾਕੀ ਜੋ ਵੀ ਹੈ। ਵਧੀਆ ਸੁਗੋਂ।
ਹਾਂਜੀ ਹਾਂਜੀ ਉਹਥੇ ਗ ਜੀ।
ਹਾਂਜੀ ਤੇ ਬਾਕੀ ਹੋਰ ਖਾਣੇ ਖੁਣੇ ਵਿੱਚ ਤੁਹਾਨੂੰ ਕੀ ਪਸੰਦ ਆ।
ਹਾਂਜੀ ਤਾੱਡੀ ਆਵਾਜ਼ ਕੱਟ ਕਲੀਅਰ ਨੀ ਆ ਰੀ ਹੈ ਜੀ ਕੱਟ ਕੱਟ ਕੇ ਆ ਰਹੀ ਹੈ ਤੁਹਾਡੀ ਆਵਾਜ਼।
ਹਦੇ ਆ। ਹੈਲੋ ਮੈਂ ਕਹਿ ਰਹੀ ਤੁਹਾਨੂੰ ਖਾਣਾ ਪਸੰਦ ਹੈਗਾ ਜੀ।
ਮੈਨੂੰ ਤਾਂ।
ਘੱਟ ਕੇ ਤੁਹਾਡੀ ਆਵਾਜ਼ ਆ ਰਹੀ ਹੈ ਜੀ ਮਾੜਾ ਅੱਗੇ ਅੱਗੇ ਜਿਹਨੂੰ ਅੱਗੇ ਪਿੱਛੇ ਹੋ ਜਾਓ।
ਹਾਂਜੀ ਹੈਲੋ ਹੁਣ ਆਈ ਆ ਆਵਾਜ਼ ਜੀ।
ਹਾਂਜੀ ਹਾਂਜੀ ਹੁਣ ਆਏ ਆ ਜੀ ਕਲੀਅਰ ਆਈ ਪਹਿਲੇ ਨਾ ਕੱਟ ਕੱਟ ਕੇ ਆ ਰਹੀ ਸੀ ਤੁਹਾਡੀ ਆਵਾਜ਼।
ਹਾਂਜੀ ਹਾਂਜੀ।
ਹਾਂਜੀ ਕੀ ਕਹਿ ਰਹੇ ਸੀ ਤੁਸੀਂ।
ਖਾਣ ਪੀਣ ਵਿੱਚ ਪਸੰਦ ਪੁੱਛ ਗਏ ਸੀ ਜੀ।
ਮੈਨੂੰ ਖਾਮ ਕਿ ਬਾਹਰ ਦਾ ਫਾਸਟ ਫੂਡ ਇੰਨਾ ਜ਼ਿਆਦਾ ਪਸੰਦ ਨਹੀਂ ਕਿਉਂਕਿ। ਤਾਨੂੰ ਪਤਾ ਬਾਹਰ ਦ। ਫਾਸਟ ਫੂਡ ਜਿਹੜਾ ਹੈਗਾ ਉਹ ਪਤਾ ਨਹੀਂੀ ਹੈ ਸਾਨੂੰ ਵੀ ਕਿਸ ਚੀਜ਼ ਨਾਲ ਕਿੱਦਾਂ ਬਣਾਉਂਦੇ ਆ ਅੱਜ ਕੱਲ੍ਹ। ਬਾਹਰ ਗੰਦਗਾਈ ਗੰਦਗੀ ਬਹੁਤ ਯੂਜ ਕਰਦੀ। ਹਨਾ ਹਰ ਇੱਕ ਚੀਜ਼ ਨੂੰ ਕਿ ਸਾਨੂੰ ਇਹਨ ਚੀਜ਼ ਦਾ ਪਤਾ ਕਿ। ਤੇਲ ਕਿੰਨਾ ਉਹਨਾ ਨੇ ਗੰਦਾ ਕਿੰਨਾ ਪੁਰਾਣਾ ਤੇਲ ਰੱਖਿਆ ਵਾ ਹਨਾ। ਜਿਹੜਾ ਉਹ ਇਹ ਲਈ ਹਾਂਜੀ।
ਉਹ ਇੱਕ ਹਿਸਾਬ ਨਾਲ ਸਾਡੇ ਪੇਜ ਭ ਜਾਗੇ। ਇੱਕ ਤਾਂ ਹਾਰਟ ਦੀਆਂ ਬਿਮਾਰੀਆਂ ਨੂੰ ਸਾਡੇ ਅੱਗੇ ਰੱਖਦਾ ਵਾ ਹਨਾ। ਇੱਕ ਸਾਡਾ ਕੋਲੈਸਟਰੋਲ ਵੱਧ ਜਾਂਦਾ ਵਾ ਤੇ ਇੱਕ ਸਾਡੇ ਲੀਵਰ ਖ਼ਰਾਬ ਹੋ ਜਾਂਦੇ ਨੇ।
ਹਾਂਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਾਹਰ ਦਾ ਜਿਹੜਾ। ਖਾਣਾ ਹੈਗਾ ਉਹ ਇਹ ਹੈ ਕਿ ਆਪਣੇ ਘਰ ਚ ਬਣਾ ਲੋ ਹੈਾ ਉਹ ਖਾਣਾ। ਆਪਣੇ ਘਰ ਦਾ ਖਾਣਾ ਬਹੁਤ ਵਧੀਆ ਹੈਗਾ ਬੈਸਟ ਹੈਗੀ ਆ। ਨਹੀਂ ਤੇ ਅੱਜ ਕੱਲ ਦੇ ਬੱਚੇ ਬਾਹਰ ਤਾਂ ਹੀ ਖਾਣਾ ਜ਼ਿਆਦਾ ਪਸੰ। ਪਸੰਦ ਕਰਦੇ ਹੈ ਜੀ ਨਿੱਕੇ ਛੋਟੇ ਛੋਟੇ ਬੱਚਿਆਂ ਨੂੰ ਲਾ ਲਓ ਉਹਨਾਂ ਨੇ ਕ ਰੱਟ ਲਾਣੀ ਹੈ। ਾਂ ਹਾਂਜੀ ਹਾਂਜੀ ਅੱਜ ਮੋਮੋਸ ਖਾਣੇ ਆ ਅੱਜ ਅਸੀਂ ਚਾਪਂ। ਖਾਣੀ ਅੱਜ ਇਹ ਖਾਣਾ ਅੱਜ ਉਹ ਖਾਣਾ ਹਨਾ ਬਾਹਰ ਬੱਚੇ ਜਾਰਾਂ। ਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਕਿ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਆ।
ਹਾਂਜੀ ਬਿਲਕੁਲ ਸਹੀ ਹੈ ਜੀ।
ਹਾਂਜੀ ਕਿਉਂਕਿ ਇਹ ਇਹ। ਆਪਾਂ ਨੂੰ ਚਾਹੀਦਾ ਕਿ ਬਾਹਰ ਦਾ ਖਾਣਾ ਫਾਸਟ ਫੂਡ ਘੱਟ ਕਰਨਾ ਚਾਹੀਦਾ ਕਿਉਂਕਿ। ਆਪਣੇ ਆਪ ਸਾਡੇ ਸਰੀਰ ਨੂੰ ਵਾਸਤੇ ਮਤਲਬ ਕਿ ਬੜਾ ਨੁਕਸਾਨ ਹੈਗਾ।
ਹਾਂਜੀ।
ਜ ਸਾਡੇ ਮੇਰੀ ਹੁਣ ਸਿਸਟਰ ਦਾ ਲੜਕਾ ਲਾ ਲੋ ਉਹਨੂ। ਬਾਹਰ ਦੀ ਚੀਜ਼ਾਂ ਬਹੁਤ ਪਸੰਦ ਆ। ਉਹ ਜਦੋਂਨੇ ਸਾਡੇ ਕੋਲ ਆਉਣਾ ਉਹਨੇ ਕਹਿੰਦਾ ਕਿ ਹਾਂਜੀ ਮੈਂ ਅੱਜ ਮੋਮੋਸ ਖਾਣੇ ਆ। ਮੈਨੂੰ ਬਰਗਰ ਚਾਹੀਦਾ ਅਜੇ ਚਾਹੀਦਾ ਮਤਲਬ ਕਿ। ਬਹੁਤ ਆਪਣਾ ਬਾਹਦੇ ਚੀਜ਼ ਨੂੰ ਬਹੁ ਤ ਪਸੰਦ ਕਰਦਾ ਖਾਣਾ ਬਾਹਰ ਦਾ, ਹਾਂਜੀ। ਮੈਨੂੰ ਉਹਦਾ ਆਪਣਾ ਕੀ ਇੱਕ ਘਰ ਵਿੱਚ ਅੱਸੀ ਆਪਣਾ ਖੁੱਦ ਬਣਾ ਕੇ ਖਾ ਲਈ ਦਾ ਵ। ਕਿ ਬਹੁਤ ਸਹੀ ਯਾ ਸਾਡੇ ਵਾਸਤੇ।
ਹਾਂਜੀ, ਹਾਂਜੀ ਬਿਲਕੁਲ ਸਹੀ।
ਕਿਉਂਕਿ, ਅੱਜ ਕੱਲ੍ਹ ਬਾਜ਼ਾਰੀ ਚੀਜ਼ਾਂ ਵਿੱਚ ਹਰ ਇੱਕ ਚੀਜ਼ ਵਿੱਚ ਮਿਲਾਵਟ ਹੈਗੀ ਆ, ਔਰਗੈਨਿਕ ਕੋਈ ਚੀਜ਼ ਨਹੀ ਹੈਗੀ।
ਹਾਂਜੀ, ਜਿਹੜੇ ਬੱਚਿਆਂ ਨੂੰ ਜ ਮਤਲਬ ਕਿ ਫਾਇਦੇਮੰਦ ਜਿਹੜੀ ਚੀਜ਼ ਫੈਦਾ ਕਰਦੇ ਬੱਚੇ ਉਹ ਨਹੀਂ ਖਾਂਦੇ ਅੱਜ ਕੱਲ੍ਹ ਅੱਜ
ਹਾਂਜੀ, ਬਿਲਕੁਲ ਜੀ ਪਰ ਅੱਜ-ਕੱਲ ਬਚੇ ਜੀ ਵੀ ਬਹੁਤ ਕਰਦੇ ਨੇ ਇਸ ਚੀਜ਼ ਨੂੰ ਲੈ ਕੇ ਖਾਣ ਪੀਣ ਤੋਂ ਵੀ ਤੇ ਫਿਰ ਪੈਂਦੀਆਂ ਉਹਨਾਂ ਨੂੰ
ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ।
ਹਾਂਜੀ।
ਹਾਂਜੀ, ਹੋਰ ਤੁਸੀਂ ਦੱਸੋ ਤੁਹਾਨੂੰ ਕੀ ਖਾਣ ਚ ਪਸੰਦ ਹੈ ਜੀ?
ਹਾਂਜੀ, ਅਸੀ ਕਹਿਲੋ ਕਿ ਥੋੜਾ ਬਹੁਤਾ ਤਾਂ ਲੱਗ ਹੀ ਜਾਂਦਾ ਚਲੋ ਬਾਹਰ
ਹਾਂਜੀ-ਹਾਂਜੀ, ਇਹ ਤਾਂ ਹੈਗਾ।
ਹਾਂਜੀ, ਉਹ ਤਾਂ ਚਲੋ ਕਦੀ ਕਦਾਰ ਖਾਧੀ ਚੀਜ਼ ਉਹ ਵਧੀਆ ਹੁੰਦੀ ਹੈ ਇਹ ਪਨੀਰ ਡੇਲੀ ਨਹੀਂ ਹੇਗਾ ਸਟਮ ਡੇਲੀ ਖਾਓ।
ਹਾਂਜੀ। ਠੀਕ ਹੈ ਜੀ, ਤੁਹਾਡੇ ਨਾਲ ਗੱਲ ਕਰ ਆਪਾਂ ਫੇਰ ਥੋੜਾ ਜਿਹਾ ਕੋਲ ਨਾਲ
ਠੀਕ ਹੈ ਜੀ।